ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ- ਬਸ ਵਧੀਆ, ਤੁਸੀਂ ਸੁਣਾਓ, ਕਿਵੇਂ ਹੋ, ਕੀ ਕਰਦੇ ਸੀ?
ਕੁਛ ਨਹੀਂ, ਬਸ ਬੈਠੇ ਸੀਗੇ। ਦੇਖ ਰਹੇ ਸੀ ਮੋਬਾਇਲ ਆ ਹੁਣ, ਉਹ ਪੇਪਰ ਆਉਂਦਾ ਚੜਾ ਇਸ ਟਾਈਮ 'ਤੇ ਨਾ ਤਾਂ ਉਹ ਪੇਪਰ ਦੇਖ ਰਹੀ ਸੀ ਪੜ੍ਹ ਰਹੀ ਸੀ ਕਿ ਕੀ ਨਿਊਜ਼ ਚੱਲ ਰਿਹਾ ਹੈ ਕੀ ਹੈ ਅੱਜ ਕੱਲ੍ਹ ਕਿਵੇਂ ਨਿਊਜ਼ ਪੇਪਰ ਦੇਖ ਨਿਊਜ਼ ਦੇਖਣਾ ਵੀ ਬੜਾ ਜ਼ਰੂਰੀ ਹੈ ਨਾ
ਬਹੁਤ ਜ਼ਿਆਦਾ ਹੋ, ਬਹੁਤ ਜ਼ਰੂਰੀ ਆ ਅਜ ਦੇ ਟਾਈਮ ਦੇ ਵਿੱਚ ਤਾਂ
ਕਿਵੇਂ ਕਿ ਪਤਾ ਹੋਣਾ ਚਾਹੀਦਾ ਕਿੱਥੇ ਕੀ ਹੋ ਰਿਹਾ ਕਿਥੇ ਨਹੀਂ ਇਨਕੁਆਰੀ ਕਿਵੇਂ ਇੱਕ ਨਿਊਜ਼ ਹੁੰਦੀ ਹੈ ਨਾ ਟੈਨਸ਼ਨ ਨੀ ਹੁੰਂਦਾ ਆਪਣਾ ਹਾਂ ਪਤਾ ਚੱਲ ਇੱਥੇ ਹੋਇਆ ਅੱਜ ਕੱਲ੍ਹ ਕਿ ਨਾ ਜਿੱਦਾਂ ਸੇਫਟੀ ਹੈਗੀ ਹੈ ਦੇਖੋ ਤੁਸੀਂ ਜਗ੍ਹਾ- ਜਗ੍ਹਾ ਤੇ ਕਿਵੇਂ ਕੁੜੀਆਂ ਦਾ ਦੇਖੋ ਕਿ ਹੋ ਰਿਹਾ ਤੇ ਉਹਦੇ ਕਰਕੇ ਨਿਊਜ਼ ਰੱਖਣਾ ਥੋੜ੍ਹਾ ਲੱਗਦਾ ਕਿ ਨਹੀਂ ਜ਼ਰੂਰੀ ਹੈਗਾ ਪਤਾ ਚੱਲਦਾ ਆਪਾਂ ਨੂੰ ਵੀ ਕੀ ਹੈਗਾ ਕੀ ਨਹੀਂ
ਅੱਗੇ ਨਾ ਇਹ ਹੁੰਦਾ ਨੀ ਸੀਗਾ ਨਿਊਜ਼ ਕਿ, ਕਿਉਂਕਿ ਇੱਦਾਂ ਦੀ ਕੋਈ ਚੀਜ਼ ਹੁੰਦੀ ਨੀ ਸੀ ਨਾ ਪਹਿਲਾਂ, ਪਰ ਅੱਜ ਦੇ ਟਾਈਮ ਚ ਸਪੈਸ਼ਲੀ ਕੁੜੀਆਂ ਹੈਗੀਆਂ ਉਹਨਾਂ ਲਈ
ਤੋਂ ਟੀ ਵੀ ਹੈਗੇ ਮੋਬਾਇਲ ਹੈਗੇ ਤਾਂ ਉਹਦੇ ਵਿੱਚ ਹੋ ਜਾਂਦਾ ਹੈਗਾ ਪਤਾ ਲੱਗ ਜਾਂਦਾ ਪਹਿਲੇ ਤੋਂ ਵੀ ਤੁਸੀਂ ਬੋਲੋਗੇ ਨਾ ਪਹਿਲੇ ਕਿੱਥੇ ਸੀ ਇਹ ਸਾਰਾ ਕੁਛ
ਪਤਾ ਕੁੱਛ ਵੀ ਨਹੀਂ ਸੀਗਾ
ਉਸ ਟਾਈਮ ਤਦੋਂ ਫਿਰ ਵੀ ਮਤਲਬ ਇੰਨਾ ਇਹ ਵੀ ਨਹੀਂ ਸੀਗਾ ਜ਼ਿਆਦਾ ਹੁਣ ਤੋਂ ਵੀ ਵਧੀਆ ਹੈਗਾ ਚਲੋ ਆਪਾਂ ਪੜ੍ਹਦਾ ਪੜ੍ਹ ਸਕਦੇ ਨਿਊਜ਼ਪੇਪਰ ਫੋਨ 'ਤੇ ਦੇਖ ਲੈਂਦੇ, ਟੀ ਵੀ 'ਚ ਦੇਖ ਲੈਂਦੇ ਨੇ ਨਿਊਜ਼
ਨਿਊਜ਼ ਦੇਖਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਆ ਹੁਣ
ਹਮ, ਨਹੀਂ- ਨਹੀਂ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਦੇਖ ਲੋ ਨਾ ਇੰਨਾ ਹੁਣ ਕਿੱਥੇ ਬ ਬਾੜ ਦਾ ਹੋਇਆ ਕਿੰਨਾ ਪਾਣੀ ਪਾਣੀ ਹੋ ਗਿਆ, ਮੀਂਹ ਹੁਣ ਹੁਣ ਹੀ ਚਾਲੂ ਹੋਇਆ ਹੁਣ ਇੰਨਾ ਪਾਣੀ- ਪਾਣੀ ਕਰਤਾ ਇਹ ਤਾਂ ਇਹ ਖਬਰ ਦੇਖ ਕੇ ਥੋੜਾ ਲੱਗਦਾ ਨਾ ਹਾਂ ਦੇਖੋ ਆਪਾਂ ਨਿਊਜ਼ ਦੇਖ
ਬੋਬੰਏ ਦਾ ਬੋਬੰਏ ਦੀ ਨਿਊਜ਼ ਕਿੰਨੀ ਆ ਰਹੀ ਆ ਕਿੰਨਾ ਉੱਥੇ ਮੀਂਹ ਪੈ ਰਿਹਾ ਬੋ
ਹਾਂਜੀ ਓਹੀ- ਓਹੀ ਉੱਥੇ ਹੁਣ ਤਾਂ ਅਲਰਟ ਕੀਤਾ ਹੈਗਾ ਉੱਥੇ ਅਲਰਟ ਕੀਤਾ ਹੋਇਆ ਨਾ ਉੱਥੇ ਭ
ਹਮ ਲੋਕਾਂ ਦੇ ਘਰ ਵੀ ਇਹ ਹੋ ਗਏ ਡੁੱਬ ਗਏ ਆ ਗ਼ਰੀਬ ਲੋਕੀ ਜਾਣ ਵੀ ਕਿੱਥੇ
ਬਈ ਸਹੀ ਗੱਲ ਹੈ ਉਹੀ ਲੱਗਦਾ ਨਾ ਫਿਰ ਨਿਊਜ ਚ ਕਿਸੇ ਦੀ ਸਾਰਾ ਚੀਜ਼ ਪਤਾ ਲੱਗ ਜਾਂਦਾ ਹੈ ਕਿ ਇਹ ਮ ਉੱਦਾਂ ਪਤਾ ਵੀ ਨਾ ਚੱਲੇ ਉਦਾਂ ਤੋਂ ਪਤਾ ਵੀ ਨਹੀ ਲੱਗਣਾ ਪੇਪਰ ਦੇਖੋ ਪੇਪਰ ਬੱਚੇ ਵੀ ਹੈ ਪੇਪਰ ਪੜ੍ਹ ਲੋ ਤਾਂ ਪੇਪਰ ਚ ਦੇਖੋ ਦੋ ਤਿੰਨ ਆਪਣੀ ਅੱਛੀ ਹੋ ਜਾਂਦੀ ਹੈ ਇੱਕ ਤਾਂ ਨਿਊਜ਼ ਦੀ ਨਿਊਜ਼ ਮਿਲ ਜਾਂਦੀ ਇੱਕ ਆਪਣੀ ਜਿਹੜੀ ਰੀਡਿੰਗ ਉਹ ਹੋ ਜਾਂਦੀ ਵਧੀਆ
ਉਹੀ ਉਹੀ,,
ਉਹਦੇ ਚ, !
ਪਹਿਲਾਂ ਹੋ ਜਾਂਦਾ ਸੀਗਾ,,,,,, ਪੇਪਰ ਪੜ ਲੋ,,,, ਹੁਣ ਉਹ ਹੋ ਜਾਂ! ਦੇ ਨਿਆਣੇ ਹੋਏ ਆ, ਹੁਣ ਕਿੱਥੇ ਹੁਣ ਤਾਂ ਏਦਾਂ ਲੱਗਦਾ ਕਿ ਬਈ ਫੋਨ ਦੇ ਵਿੱਚ ਹੀ ਨਿਊਜ਼ ਦੇਖਲੋ! ਬਸ ਕਾਫੀ ਹੈ,,,,,, ਨਿਊਜ਼ ਦੇਖਣ ਨੂੰ ਵੀ ਜਿਆਦਾ ਡਰ ਲੱਗਦਾ! ਕੋਵਿਡ ਦੇ ਟਾਈਮ ਤੋਂ ਜ਼ਿਆਦਾ ਨਾ ਨਿਊਜ਼ ਦੇਖਣ ਨੂੰ ਇਦਾ ਡਰ ਜਿਹਾ ਲੱਗਦਾ ਹੈ ਕਿ ਬਈ ਯਾਰ ਨਹੀਂ ਨਿਊਜ ਨਹੀ!
ਉਹੀ ਉਹੀ ਹੁੰਦਾ ਕਦੋਂ,,,,, ਉਹ ਦਿਮਾਗ ਤੇ ਹਾਂ ਸਹੀ ਗੱਲ ਹੈ ਉਹ ਤਾਂ ਹੈ ਹੀ ਦਿਮਾਗ ਤੇ, ਲੇਕਿਨ ਦੇਖਣਾ ਵੀ ਜ਼ਰੂਰੀ ਹੈ ਨਾ ਜਿਵੇਂ ਹੁਣ ਹਰ ਇਕ, ! ਚੀਜ਼ ਹੁੰਦੀ ਹੈ ਨਿਊਜ਼ ਦੇ,,,, ਵਿੱਚ ਜਿਦਾ ਰੇਟ ਦੇਖ ਲਓ ਤੁਸੀਂ ਗੋਲਡ ਦੇ ਰੇਟ ਦੇਖ ਲਓ,, ਹੁਣ ਜੀ ਤੇ ਬਾਕੀ, ਨਾਚ ਦੇੇਜ ਆ ਜਾਂਦੇ ਸਾਰਿਆਂ ਦੇ ਰੇਟ ਆ ਹੀ ਜਾਂਦੇ ਨਾ ਉੱਥੇ ਦੱਸ ਦਿੰਦੇ ਉਹ ਲੋਕ, ਕਿਹੜੀ ਕਿਹੜੇ ਦੇਸ਼ ਦੇ ਵਿੱਚ ਕੀ ਮਤਲਬ ਸਿਟੀ ਮਤਲਬ ਬੋਲਦੇ ਨਾ ਆਪਾਂ ਦੇਖ ਕੀ ਚੱਲ ਰਿਹਾ? ਕੀ ਨਹੀਂ ਚੱਲ ਰਿਹਾ,,,,,, ਉਹੀ ਉਹਦੇ ਕਰਕੇ ਨਿਊਜ਼, ਵਧੀਆ ਹੋਏ ਗਾ ਦੇਖਣਾ ਨਹੀਂ ਮੈਂ ਤਾਂ ਦੇਖਦੀ ਹਾਂ ਕਾਰਸਿਕ, ਕਾਫੀ ਸਾਥ ਮੈਂ ਤੋਂ ਇੰਸਟਾਗ੍ਰਾਮ ਚ ਜਿੱਦਾਂ ਹੈਗਾ ਨਾ ਉਹਦੇ ਚ ਵੀ ਨਿਊਜ਼ ਵ,,,,, ਮਤਲਬ ਕਿਤ ਕਰਕੇ ਰੱਖਿਆ ਫੋਲੋ!
ਤੋਂ ਪਹਿਲਾਂ ਹੀ ਆ ਸ਼ੁਰੂ ਕੀਤਾ ਹੈ ਦੇਖਣ ਨਿਊਜ਼ ਨਹੀਂ ਤਾਂ ਮੈਂ ਦੇਖਦੀ ਨੀ ਹੁੰਦੀ ਸੀ ਡਰਦੀ, ਮੈਂ ਕਿਹਾ ਨਹੀਂ ਮੇਰੇ ਦਿਮਾਗ ਚ ਕੁਛ ਨਾ ਕੁਛ ਵਹਿਮ ਪੈ ਜਾਏਗਾ। ਪਰ ਆ ਹੁਣ ਦੇਖਣਾ ਸ਼ੁਰੂ ਕੀਤਾ ਹੈ ਨਾ ਤਾਂ ਉਹ ਵੀ ਜ਼ਰੂਰੀ ਬੱਚੀਆਂ ਹੈ। ਬੱਚਿਆਂ ਕਰਕੇ ਨਾ ਉਹ ਚੀਜ਼ ਬਹੁਤ ਜ਼ਰੂਰੀ ਹੈ ਕੀ ਹੋ ਰਿਹਾ ਕਿੱਥੇ? ਉਹ ਚੀਜ਼ ਆਪਾਂ ਮਾਵਾਂ ਹੀ ਨਹੀਂ ਦੇਖੇਗੀਆਂ ਤਾਂ ਕਿੱਦਾਂ ਹੋਏਗਾ ਪਤਾ ਲੱਗਣਾ ਚਾਹੀਦਾ ਆਪਾਂ ਨੂੰ। ਕਿਹੜੀ ਜਗ੍ਹਾ ਚੰਗੀ ਹੈ ਕਿਹੜੀ ਨਹੀ,
ਉਹੀ ਉਹੀ ਤੋਂ ਗੱਲ ਹੈ ਨਾ ਉਹੀ ਚੱਲ ਰਿਹਾ ਮੈਂ ਨੇ ਵੀ ਉਹੀ ਇਹਦੇ ਕਰਕੇ ਮੈਂ ਵੀ ਉਹੀ ਉਹਦੇ ਕੇ ਦੇਖਦੀ ਹਾਂ ਨਿਊਜ਼ ਤੋਂ ਜ਼ਿਆਦਾ ਕਰ ਤੋਂ ਬਾਕੀ,, ਕੀ ਤੋਹ ਓਰ ਕੁਛ ਨੀ ਆਪਾਂ ਦੇਖੋ ਪੋਲੀਟਿਕਸ ਦੇ ਉਹ ਜਿਹੜੇ ਨਿਊਜ਼ ਆਂਦੇ ਵੋ ਜ਼ਿਆਦਾ ਹੈ ਹੀ ਨੀ ਆ। ਉਹ ਉਹਦੇ ਚ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਲੇਕਿਨ, ਹਾਂ ਕਦੋਂ ਕਦੋਂ ਹੁੰਦਾ ਕਿ ਚਲੋ ਦੇਖ ਲੋੋ ਕੋਈ ਜਰਾ ਜਿਹੀ ਬਾਤ ਉਹ ਕੀ ਗੱਲ ਕਰ ਰਹੇ। ਕੀ ਰੋਲ ਕੱਢਿਆ ਉਹਨਾ ਨੇ ਹੁਣ? ਉਹਦੇ ਉੱਤੇ ਅਸੀ ਦੇਖਦੇ ਦੇਖਿਆ ਜਾਂਦਾ ਬਸ ਜ਼ਿਆਦਾ।
ਨਿਊਜ਼ ਤੋਂ ਹੀ ਪਤਾ ਲੱਗਦਾ ਹਰ ਚੀਜ਼ ਮਹਿੰਗੀ ਹੋ ਗਈ ਆ ਹਰ ਚੀਜ਼ ਹੋ ਗਿਆ
ਉਹੀ ਉਹੀ ਨਿਊਜ਼ ਚ ਹੀ ਪਤਾ ਲੱਗਦਾ।
ਗਰੀਬ ਲੋਕੀ ਵੀ ਕਿੱਥੇ ਜਾਣ ਵਿਚਾਰੇ?
ਉਹੀ ਉਹੀ ਦੇਖੋ ਤਾ ਹੁਣ ਤੁਸੀ। ਹੁਣ ਜਿੱਦਾਂ ਹੁਣ ਮੀਂਹ ਪੈ ਰਿਹਾ ਹੁਣ ਇੱਥੇ ਬਾਡ ਆ ਰਹੀ ਹੈ। ਆਪਾਂ ਨੂੰ ਕਿਤੇ ਥੋੜੀ ਪਤਾ ਹੈ ਹੁਣ ਆਪਾਂ ਤਾਂ ਚਲੇ ਜਾਏ ਚਲੋ ਘੁੰਮਣ ਵਾਸਤੇ ਕਿਤੇ। ਕਿਥੇ ਜਾਣਾ ਚੱਲ ਨਿਕਲ ਗਏ,, ਬਾਅਦ ਚੋਂ ਪਤਾ ਚੱਲਦਾ ਕਿ ਇੱਥੇ ਇਹ ਹੋ ਗਿਆ ਹੁਣ? ਉਹ ਵਿਚਚਾਰ ਨਾਲ ਇੱਥੇ ਆਂ ਜੋਗੇ ਨਾ ਰਿਟਰਨ ਜਾਣਦੇ ਜੋਗੇ ਉਹ ਨਿਊਜ਼ ਦੇ ਜ਼ਰੀਏ ਤਾਂ ਪਤਾ ਲੱਗ ਜਾਂਦੀ ਹੈ ਕਿਆ ਨਹੀਂ ਉੱਥੇ, ਮੀਂਹ ਬੜਾ ਗਾਹ ਹੈਗਾ ਜਿਆਦਾ ਆ ਰਿਹਾ ਨਹੀ ਜਾਓ ਨਿਕਲੋ ਇਹ ਨਾ ਹੁਣ ਜਿੱਦਾਂ ਹੁਣ ਮੈ, ਮੈਸੇਜ ਆ ਗਿਆ ਸੀ ਅਲਰਟ ਦਾ ਤਿੰਨ ਚਾਹ ਦੇਵਤੇ ਸਿਟੀ ਦੇ ਵਿੱਚ ਨਾ ਏਦਾਂ ਅਮੀਰ ਹੈਗਾ ਪੈਦਾ ਚਾਨਸ ਹੈਗਾ ਬਹੁਤ ਜ਼ਿਆਦਾ। ਮਤਲਬ ਇੱਦਾਂ ਅਲਰਟ ਮਿਲ ਜਾਂਦਾ ਨਾ ਤੋ ਉਹ ਅੱਛਾ ਲੱਗਦਾ ਥੋੜ੍ਹਾ ਕਿ ਫਿਰ ਨੀ ਘਰੋਂ ਉਹਨਾਂ ਨੇ ਮੈਸੇਜ ਬਾਤ ਹੈ ਕਿ ਤੁਸੀ ਘਰੋਂ ਬਾਹਰ ਨਾ ਨਿਕ। ਲਿਓ ਤਿੰਨ ਚਾਰ ਦਿਨ ਤੱਕ ਮੀਂਹ ਕਾਫੀ ਹੋਣ ਵਾਲਾ ਹੈਗਾ ਇਹਦੇ ਕਰਕੇ।
ਸਾਡੇ ਇੱਥੇ ਵੀ ਤਾਂ ਏਦਾਂ ਹੀ ਚੱਲ ਰਿਹਾ ਮੀਹ। ਕੱਲ ਕੱਲ ਪਰਸੋਂ ਦਾ ਲੱਗਿਆ ਹੀ ਹੋਇਆ ਮੀਂਹ ਰੁਕਣ ਹੀ ਨੀ ਡਿਆ। ਨੋਨ ਸਟੋਪ ਚਾਲੂ ਹਾਂ ਹੁਣ ਅਸੀਂ ਥੋੜ੍ਹਾ ਜਿਹਾ ਰੁਕਿਆ ਬੋਲ ਕੇ ਅਸੀ ਆਖਿਆ ਵੋਕਿੰਗ ਕਰਕੇ ਆਉਦੇ ਹਾਂ।
ਫਿਰ ਮੀਹ ਸ਼ੁਰੂ ਹੋ ਗਿਆ। ਗਿਆ।
ਉਹੀ ਹੈ ਨਹੀਂ ਤੇ ਕੋ ਮੀਂਹ ਪੈਣਾ ਵੀ ਜ਼ਰੂਰੀ ਹੈ।
ਉਹ ਵੀ ਬਹੁਤ ਜ਼ਰੂਰੀ ਇਸ ਵਾਰੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਦਾਂ ਗਰਮੀ ਪਈ।
ਬੋਲਤਾਂ ਰਹੇ ਹਾਂ ਆਪਾਂ ਪਾਣੀ ਕਰਕੇ ਇੰਨਾ ਪ੍ਰੋਬਲਮ ਆ ਰਿਹਾ ਲੋਕਾਂ ਦੇ ਘਰ ਡੁੱਬ ਰਹੇ। ਪਰ ਪੀਣ ਨੂੰ ਵੀ ਤਾਂ ਪਾਣੀ ਚਾਹੀਦਾ।
ਉਹ ਤਾਂ ਹੈ ਹੀ ਹੈ ਸਹੀ ਗੱਲ ਹੈ ਨਦੀਆਂ ਦੇਖੋ ਤੁਸੀਂ ਦੇਖੋ ਨਾ ਸਾਰੀ ਸੁੱਕੀ ਪਈਆਂ।
ਪਈਆਂ ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਜਰੂਰੀ। ਅੱਗੇ ਦੇ ਟਾਈਮ ਤੇ ਤਾਂ ਪਾਣੀ ਕਿੰਨਾ ਚਾਹੀਦਾ ਹੈ।
ਹੁਣ ਜਿੱਥੇ ਜਿਹੜੀ ਜਗ੍ਹਾ ਦੇਖੋ ਬੋਂਬੇ ਪੈਂਦਾ ਨਹੀ ਹੈ ਜਿੰਨਾ ਉਥੇ ਹੁਣ ਪਈ ਜਾ ਰਿਹਾ ਕੰਟੀਨਿਊ ਪੈ ਰਿਹਾ ਮੀਹ ਉੱਥੇ ਤਾਂ ਹੁਣ ਅਲਰਟ ਵੀ ਇੰਨੀ ਜਲਦੀ ਅਲਰਟ ਦੇ ਦਿੱਤਾ ਹੈ ਕਿ ਜਿੱਦਾਂ ਪੁੱਛੋ ਨਾ ਅਸੀਂ ਵ ਹੁਣ ਓਹੀ ਦੇਖ ਰਹੀ ਸੀਗੀ।
ਕੀ ਵੀ ਬਹੁਤ ਹੈ ਨਾ ਇਹ ਤਾਂ ਸਾਰਾ ਕੁਛ ਦੱਸਦੇ ਨੀ ਨਿਊਜ਼ ਵਾਲੇ ਆਪਾਂ ਨੂੰ ਪਰ ਦੇਖਿਆ ਜਾਏ ਤਾਂ ਫੋਨ ਦੇ ਥਰੂ ਵੀ ਕਾਫੀ ਨਿਊਜ਼ ਦੇ ਵਿਚ ਪਤਾ ਲੱਗ ਜਾਂਦਾ ਆ ਕਿ ਬਈ ਆਹ ਏਦਾਂ ਹੈ। ਟੀ ਵੀੀ ਵਾਲੇ ਨਿਊਜ਼ ਹੈ ਜਿੰਨਾ ਮਤਲਬ ਆਉਂਦਾ ਨੀ ਆ
ਨਹੀਂ, ਨਹੀਂ ਸਹੀ ਗੱਲ ਹੈ ਟੀਵੀ ਚ ਕਿਵੇਂ ਉਹ ਸਾਰਾ ਅੱਧਾ ਸ਼ੋਟਕੱਟ ਦੱਸਦੇ। ਉਹ ਪੂਰਾ ਦਿਖਾਉਂਦੇ ਈ ਨਹੀਂ ਐ। ਔਰ ਮੋਬਾਇਲ ਦੇ ਵਿੱਚ ਕਿਵੇਂ ਨਾ ਜਿਹੜੀ ਪਬਲਿਕ ਈ ਉਹੀ ਦੱਸ ਦਿੰਦੀ ਐ ਜ਼ਿਆਦਾ ਕਰ
ਹੂੰ ਹੂੰ ਹੂੰ
ਪਬਲਿਕ ਹੀ ਦਿਖਾ ਦਿੰਦੀ ਹੈ ਦੇਖੋ ਤੁਸੀਂ ਰ ਨਿਊਜ਼ ਵਾਲਿਆਂ ਦਾ ਕੰਮ ਹੀ ਕਿਵੇਂ ਨਾ ਅਧੀ ਗੱਲਾਂ ਨੂੰ ਘੋਲ ਮੋਲ ਕੇ ਗੱਲ, ਗੱਲ ਕਰੋ ਦੱਸੋ ਸਾਹਮਣੇ ਵਾਲੇ ਨੂੰ
ਚੀਜ਼ ਨਹੀਂ ਵੀ ਹੋਈ ਹੋਵੇ ਤਾਂ ਉਹ ਡਰਾਇਨ ਹੋਰ ਕੀ ਬਈ ਹਾਂ ਏਦਾਂ ਹੋਇਆ ਉਹ ਕੀ ਫੇਰ ਥੋੜਾ ਡਰ ਲੱਗਦਾ।
ਕਿ ਹਾਂ ਤਾਂ ਤਾਂ ਲੱਗਦਾ ਇਦ ਕਿ ਨਿਊਜ਼ ਦੇਖਣਾ ਚਾਹੀਦਾ ਹੈ। ਦੇਖੋ ਤਾਂ ਫਿਰ ਏਦਾਂ ਦੀ ਗੱਲਾਂ ਸੁਣੋ ਫਿਰ ਉਹ ਦਿਮਾਗ ਘੁੰਮੀ ਜਾਂਦਾ। ਕਿ ਨਹੀਂ।
ਏਦਾਂ ਹੁੰਦਾ ਹੈ ਕਿ ਬਈ ਦੇਖੀਏ ਥੋੜਾ ਸਾਨੂੰ ਪਤਾ ਲੱਗੇ। ਕੀ ਚੱਲ ਰਿਹਾ ਹੈ ਦੁਨੀਆਂ ਤੇ ਕੀ ਹੈ ਕੀ ਨਹੀਂ। ਏਦਾਂ ਦਾ ਕੋਈ ਨੀ ਦੱਸਣ ਵਾਲਾ ਆਪਾਂ ਨੂੰ
ਹਾਂ ਸਹੀ ਗੱਲ ਹੈ ਉਹ ਤਾਂ ਕੌਣਦਾ ਉਹ ਤਾਂ ਹੁੰਦੀ ਦੇਖੋ ਅੱਜ ਕੱਲ ਅੱਜ ਕੱਲ੍ਹ ਤਾਂ ਸਾਰੇ ਆਪਣੇ ਇਹਦੇ ਚ ਬੀਜੀਏ ਤੋਂ ਨਿਊਜ਼ ਕਿੱਥੇ ਉਹ ਆਪਣਾ ਦੇਖਣ ਗੇ। ਕਰੇ ਹੈ ਅੱਜ ਕੱਲ੍ਹ ਦੀ ਲਾਈਫ ਜਿਹੜੀ ਹੈਗੀ ਚੱਲ ਰਹੀ। ਨਹੀ ਸੀ ਬਿਜੀ ਨੇ ਸਾਰੇ ਕੰਮ ਕਾਰ ਇਨੇ ਸਵੇਰੇ ਜਾਂਦੇ ਸੀ। ਸ਼ਾਮੀ ਆਉਂਦੇ ਨਿਊਜ਼ ਦੇਖਣ ਵਾਸਤੇ ਕਤੇ ਟਾਈਮ ਹੀ ਕਿਤੇ ਹੈਗਾ ਹੀ ਨਹੀਂ। ਹਾਂ ਸਵੇਰੇ ਪੇਪਰ ਪੜ੍ਹ ਲਓ ਤਾਂ ਪਤਾ ਚੱਲ ਜਾਂਦਾ ਹਾਂ ਥੋੜ੍ਹਾ ਪੇਪਰ ਪੜ੍ਹ ਲਿੱਤਾ ਤਾਂ ਪਤਾ ਲੱਗ ਗਿਆ।
ਹ ਇਹ ਚੀਜ਼ਾਂ ਬਹੁਤ ਏ।
ਉਹੀ ਸੋਸ਼ਲ ਮੀਡੀਆ ਚ ਆਉਣ ਲੱਗਿਆ ਤਾਂ ਉਹ ਥੋੜਾ ਵਧੀਆ ਹੈਗਾ ਪਤਾ ਲੱਗ
ਥਾਂ ਥਾਂ ਤਾਂ ਬਹੁਤ ਚੀਜ਼ਾਂ ਦਾ ਖਿਲਾਰਾ ਅੱਜ ਕੱਲ ਤਾਂ ਕਿੰਨਾ ਜ਼ਿਆਦਾ ਹੋ ਗਿਆ।
ਬ ਬੱਚੇ ਚੋਰ ਹੀ ਦੇਖੋ ਕਿਵੇਂ ਆ ਬੱਚੇ ਚੋਰ ਉਠਾ ਲੈਂਦੇ ਆ ਬੱਚਿਆਂ ਨੂੰ ਕਿੱਦਾਂ ਸਾਰਾ ਔ ਹੀ ਨਾ ਸਹੀ ਇਹਦੇ ਕਰਕੇ ਥੋੜ੍ਹਾ ਪਤਾ ਲੱਗਦਾ ਹਾਂ ਚੱਲ ਦੇਖਣ ਵਿੱਚ ਸੀਗੇ। ਹਾਂਜੀ ਦੇਖੋ ਉਹਨਾਂ ਦੀ ਫੋਟੋਆਂ ਵੀ ਪਾਈ ਸੀ ਉਹ ਨੇ ਵਿੱਚ ਤਾਂ ਲੱਗ ਗਿਆ ਸੀ ਨਾ ਹਾਂ ਇੱਦਾਂ ਦੇ ਬੰਦੇ ਹੈਗੇ ਤੇ ਚਲੋ ਅੱਛਾ ਇੱਕ ਇਨਕੁਆਇਰੀ ਮਿਲ ਜਾਂਦੀ ਨਾ ਹਾਂ ਜਦੋਂ ਬੰਦੇ ਸਾਹਮਣੇ ਅਗਰ ਦੇਖੇ ਤੋ ਆਪਾਂ ਫਿਰ ਥੋੜਾ ਇਹ ਰਹੇ ਉਹਨਾਂ ਤੋਂ
ਇਹਦਾ ਆਪਾਂ ਨੂੰ ਦੱਸਣ ਵਾਲਾ ਕੌਣ ਏ ਅੱਜ ਕੱਲ ਕਿਸੇ ਨੂੰ ਉਦਾਂ ਹੀ ਨੀ ਟਾਈਮ ਹੈਗਾ ਸਭ ਕੰਮ ਕੰਮ ਚ ਬਿਜੀ ਹੈਗੇ ਆ ਏ
ਉਹੀ ਉਹੀ ਇਹਦੇ ਕਰਕੇ ਨਾ ਵਾਵਾ ਨਿਊਜ਼ ਦੇਖਿਆ ਕਰੋ ਕਿਵੇਂ ਨਾ ਆਪਾਂ ਨੂੰ ਥੋੜ੍ਹੀ ਇਨਕੁਆਇਰੀ ਮਿਲੀ ਰਹੇ ਉਹੀ ਉਹੀ ਕਿਉਂਕਿ ਦੇਖੋ ਆਪਾਂ ਕਿਸੇ ਨੂੰ ਬੋਲ ਵੀ ਨੀ ਸਕਦੇ ਨਾ ਤੁਸੀਂ ਸਾਨੂੰ ਦੱਸਿਆ ਨੀ ਆਹ ਸਾਨੂੰ ਇਹ ਨੀ ਦੱਸਿਆ ਇਸ ਤੋਂ ਚੰਗਾ ਆਪਾਂ ਹੀ ਰੋਜ਼ ਇੱਕ ਨਿਊਜ਼ ਨਜ਼ਰ ਮਾਰ ਲਿਆ ਕਰੋ ਕੀ ਚੱਲ ਰਿਹਾ
ਓਈ ਨਾ ਕਿਸੇ ਨੂੰ ਬੋਲਣ ਨਾਲੋ ਤਾਂ ਚੰਗਾ ਆਪ ਹੀ ਦੇਖ ਲਈਏ ਆਪਾਂ
ਸਹੀ ਗੱਲ ਏ
ਅੱਜ ਕੱਲ ਵੈਸੇ ਵੀ ਕਿਸੇ ਦੇ ਕੋਲ ਟਾਈਮ ਨੀ ਰਹਿ ਗਿਆ ਲੋਕੀ ਤਾਂ ਦੇ ਦੇਖਿਆ ਜਾਏ ਤਾਂ, ਤੁਰਦੇ ਤੁਰਦੇ ਹੀ ਫੋਨ ਦੇ ਵਿੱਚ ਵੀ ਨਿਊਜ਼ ਦੇਖ ਲੈਣ, ਗੱਡੀ ਚ ਬੈਠੇ ਤਾਂ ਨਿਊਜ਼ ਦੇਖ ਲੈਣ, ਇੱਦਾਂ ਕਰਦੇ ਐ।
ਜਿਹਨ੍ਹਾਂ ਨੂੰ ਆਦਤ ਹੈਗੀ, ਇਹ ਨਾ ਦੇਖੋ ਪਹਿਲੇ ਤੋਂ ਜਿਹਨੂੰ ਨਿਊਜ਼ਪੇਪਰ ਪੜ੍ਹਨ ਦੀ, ਡੇਲੀ ਸਵੇਰੇ ਉੱਠ ਕੇ। ਕੇ ਨਿਊਜ਼ ਦੇਖਣ ਦੀ ਉੱਠਦੇ ਸਾਰ ਸਵੇਰੇ, ਉਹ ਉਹ ਕਿ ਉਹ ਛੱਡਦੇ ਨੀ ਆ, ਉਹਨਾਂ ਨੂੰ ਆਦਤ। ਪਹਿਲੇ ਤੋਂ ਹੀ ਪਈ ਏ, ਉਹ ਪਹਿਲੇ ਉਡਦੇ ਸਾਰ ਟੀ ਵੀ ਚ ਨਿਊਜ਼ ਲਗਾਏ ਗਏ, ਨੀ ਪੇਪਰ ਆਉਂਦਾ ਪੇ ਪੇਪਰ ਪੜ੍ਹਨੇ ਪੈ ਜਾਂਦੇ ਉਹ ਬੋਲਦੇ ਨਾ ਜੇਲੇ ਜਿਹੜੀ ਸਵੇਰ ਦੀ ਚਾਹ ਹੁੰਦੀ ਏ ਉਹ ਪੇਪਰ ਦੇ ਨਾਲ ਹੁੰਦੀ ਏ ਉਹਦੇ ਕਰਕੇ ਹੁਣ ਜਿਹਨਾਂ ਨੂੰ ਆਦਤ ਹੈਗੀ ਹੈ ਨਿਊਜ਼ ਦਾ ਨਾ ਤਾਂ ਉਹ ਏਦਾਂ ਹੀ ਕਰਦੇ ਫਿਰ ਉਹਨਾਂ ਨੂੰ ਫਿਰ ਉਹ ਨਿਊਜ਼ ਤੋਂ ਬਗੈਰ, ਰਿਹਾ ਨਹੀਂ ਜਾਂਦਾ ਉਹਨਾਂ ਦਾ।
ਨਹੀਂ ਰਹਿ ਜਾਂਦਾ ਉਹਨਾਂ ਨੂੰ।
ਸਹੀ ਏ, ਉਹਦੇ ਕਰਕੇ ਨਾ
ਸਾਡੇ ਇੱਥੇ ਨਾ ਨਾਲ ਆਂਟੀ ਰਹਿੰਦੇ ਸੀਗੇ, ਬੜੇ ਮੰਮੀ। ਔ ਉਹਨਾਂ ਦੇ ਇਕ ਦਿਨ, ਉਹਨਾਂ ਨੂੰ ਆਦਤ ਸੀਗੀ, ਬਹੁਤ ਨਿਊਜ਼ਪੇਪਰ ਮਤਲਬ ਪੜ੍ਹਨ ਦੀ ਸਵੇਰੇ-ਸਵੇਰੇ। ਔ ਇਕ ਇਕ ਦਿਨ ਨਾ, ਨਿਊਜ਼ਪੇਪਰ ਵਾਲਾ ਨਿਊਜ਼ ਦੇਕੇ ਨਿਊਜ਼ਪੇਪਰ ਦੇਕੇ ਦੇ ਕੇ ਜਾਣਾ ਭੁੱਲ ਗਿਆ, ਔ ਉਹਨਾਂ ਨੂੰ ਨਾ ਸਾਰਾ ਦਿਨ ਹੋਰ ਤਰਾ ਹੀ ਹੁੰਦਾ ਰਿਹਾ ਉਹਦੇ ਮੈਂ ਨਿਊਜ਼ ਨਹੀਂ ਪੜ੍ਹੀ ਮੈਨੂੰ ਕਿੱਦਾਂ ਪਤਾ ਲੱਗੂਗਾ, ਉਹ ਇੱਕ ਦਿਨ ਦੀ ਗੱਲ ਏ, ਕੋਈ ਨੀ ਕੱਲ ਆ ਜਾਣਾ। ਔ ਮੰਨਣਾ ਨੀ ਨਾ ਹੁਣ ਏਜੇਡ ਹੈਗੇ ਆ ਐ, ਆਦਤ ਸੀਗੀ। ਚਾਹ ਪੀਂਦੇ ਪੀਂਦੇ ਨਿਊਜ਼ਪੇਪਰ ਪੜਨਾ, ਉਹ ਮਿਲੇ ਹੀ ਨਾ। ਔ ਔਖੇ ਹੋ ਗਏ, ਔਰ ਪਹਿਲਾ ਟਾਈਮ ਤੇ ਇਦਾਂ ਸੀ ਮਤਲਬ ਉਹ ਫੋਨ ਦਾ ਵੀ ਇੰਨਾ, ਆਹ ਤਾਂ ਹੁਣ ਹੁਣ ਜਾ ਕੇ ਫੋਨ ਦੇ ਵਿੱਚ ਪਤਾ ਲੱਗਣਾ, ਹਾਂ, ਉਹੀ ਔ ਉਹਨਾਂ ਨੂੰ ਬੇਚੈਨੀ ਹੁੰਦੀ ਜਾਣ ਡਈ ਸੀਗੀ, ਕਿ ਬਈ ਕਿ ਕਿਉਂ ਮੈਨੂੰ ਨਿਊਜ ਪੇਪਰ ਨੀ ਮਿਲਿਆ, ਮੈਨੂੰ ਕਿੱਦਾਂ ਪਤਾ ਲੱਗੂਗਾ ਕੀ ਹੋ ਰਿਹਾ ਹੈ ਕੀ ਨਹੀਂ ਇੱਕ ਦਿਨ ਦੇ ਵਿੱਚ ਵੀ ਮਤਲਬ ਦੇਖਿਆ ਜਾਏ ਤੇ, ਨਿਊਜ਼ਪੇਪਰ ਪੜ੍ਹਨ ਵਾਲਿਆਂ ਨੂੰ ਕਿੰਨੀ ਬੇਚੈਨੀ ਹੁੰਦੀ ਹੈ, ਨਾ ਨਿਊ
ਹਾਂਜੀ, ਹਾਂਜੀ, ਔਹੀ, ਔਹੀ, ਔਹੀ ਸਹੀ ਗੱਲ ਏ, ਉਹ ਨਹੀਂ ਹੁੰਦਾ ਨਾ ਬਹੁਤ ਹੁੰਦਾ, ਜਿਨਾਂ ਨੂੰ ਆਦਤ ਹੁੰਦੀ ਨਾ ਫਿਰ ਉਹ ਨਹੀਂ ਰਹਿ ਸਕਦੇ ਏ
ਸਾਨੂੰ ਤਾਂ ਪਹਿਲਾਂ ਆਦਤ ਨਹੀਂ ਸੀ, ਮੈਨੂੰ ਆਹ ਥੋੜਾ ਥੋੜਾ ਹੁਣ ਮੈਂ ਨਿਊਜ਼ ਦੇ ਵਿੱਚ ਕੋਵਿਡ ਦੇ ਟਾਈਮ ਤੋਂ ਨਿਊਜ਼ ਤੋਂ ਡਰਨ ਲੱਗ ਗਈ ਸੀਗੀ, ਮੈਂ ਕਿਹਾ ਨਹੀਂ ਬਾਬਾ ਇਹ ਦਿਮਾਗ ਦੇ ਵਿੱਚ ਚ ਵਹਿਮ ਹੋ ਜਾਂਦੇ ਆ
ਹਾਂ ਦੇਖੋ ਵਹਿਮ ਤਾਂ ਹੁੰਦਾ ਹੀ ਏ, ਆਪਣੇ ਉੱਤੇ ਉਹ ਕਿਵੇਂ ਆਪਾਂ ਨੂੰ ਰੱਖਣਾ ਜਾਂ ਨਹੀਂ ਰੱਖਣਾ।
ਬੱਚੇ ਜਦੋਂ ਦੇ ਹੋਏ, ਉਹੋਂ ਦਾ ਨਾ ਥੋੜ੍ਹਾ ਬਹੁਤ ਇੱਦਾਂ ਲੱਗਦਾ ਕਿ ਰੱਖਣਾ ਚਾਹੀਦਾ ਆਪ ਵੀ। ਕਿਉਂਕਿ ਕੀ ਹੈ ਅੱਜ ਕੱਲ੍ਹ, ਇਹ ਚੀਜ਼ ਜ਼ਿਆਦਾ ਇਹ ਹੈ।
ਸੇਫਟੀ, ਮੈਂ ਜਿੱਦਾਂ ਸੇਫ ਟੀ, ਸਾਰੀ ਉੱਥੋਂ ਹੀ ਪਤਾ ਲੱਗਦੀ ਏ, ਹਾਂ ਇੱਥੇ ਇਹ ਜਗ੍ਹਾ ਜਿਵੇਂ ਠੀਕ ਨਹੀਂ ਆਪਣੇ ਵਾਸਤੇ। ਉੱਥੋਂ ਹੀ ਨਿਊਜ਼ ਚੋ ਹੀ ਪਤਾ ਚੱਲਦੀ ਏ, ਸਾਰੀ ਚੀਜ਼ਾਂ।
ਉਹੀ ਨਾਲ
ਉਹ ਜ਼ਰੂਰੀ ਹੈਗੀ, ਬਸ ਹੀ
ਇਸ ਦਾ ਆ ਏ ਹੈਂ, ਹਾਂਜੀ ਹਾਂਜੀ। ਔਕੇ ਔਕੇ ਸਤਿ ਸ਼੍ਰੀ ਅਕਾਲ, ਹਾਂਜੀ।